ਦੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਹੋਰ ਵਧੀਆ
ਹਾਂਜੀ -ਹਾਂਜੀ ਹਾਂ ਆਪ ਸੁਣਾਓ।
ਮੈਂ ਵਧੀਆ ਵਧੀਆ ਹਾਂਜੀ ਮੈਂ ਬਸ ਪੁੱਛ ਰਹੀ ਸੀ ਕਿ ਬੱਚੇ ਟੀ ਵੀ ਬੜਾ ਦੇਖਦੇ ਨੇ ਫੋਨ ਉਹਦਾ ਕੋਈ ਹੱਲ ਹੈ ਤੁਹਾਡੇ ਕੋਲੋਂ
ਤੇ ਅੱਜ-ਕੱਲ੍ਹ ਟੀ -ਵੀ ਭੈਣ ਜੀ ਬਹੁਤ ਜ਼ਿਆਦਾ ਬੱਚੇ ਟੀ- ਵੀ ਫਿਰ ਉਹਨਾਂ ਦੇ ਆਈ ਸਾਈਡ ਖਰਾਬ ਹੁੰਦੀ ਐ।
ਅੱਛਾ
ਛੱਡਦੇ ਹੀ ਨੀ ਹੈ ਨਿੱਕੇ ਨਿੱਕੇ ਬੱਚੇ ਸਾਡੇ ਬੱਚੇ ਨੀ ਛੱਡਦੇ ਆ ਟੀ -ਵੀ ਫੋਨ
ਹੂੰ ਸਾਡੇ ਆਪਣੇ ਬੱਚੇ ਬੜਾ ਫੋਨ ਦੇਖਦੇ ਨੇ।
ਹਾਂਜੀ ਟੀ ਵੀ ਤਰਕ ਮਤਾ ਬਹੁਤ ਜ਼ਿਆਦਾ ਇ ਪੁਰਾਣਾ ਸਾਡੇ ਘਰ ਸਾਰੇ ਵੱਡੇ ਵੱਡੇ ਵੀ ਉ ਓਹੀ ਚੋਬੀਸ ਘੰਟੇ ਦੇਖਦੇ ਨੇ।
ਬਹੁਤ ਜ਼ਿਆਦਾ ਫੋਨ ਵੇਖਦੇ ਨੇ ਫੋਨ ਵੀ ਬੜਾ ਵੇਖਦੇ ਨੇ।
ਹਾਂਜੀ ਫੋਨ ਟੀ- ਵੀ ਹੋ ਗਿਆ ਰ ਬਾਹਰ ਧੁੱਪ ਵਿੱਚ ਵੀ ਇਤਨਾ ਖੇਲਦੇ ਨੇ ਗਰਮੀ ਦੇ ਵਿੱਚ ਕੁਛ ਕਹਿਣ ਦੀ ਹੱਦ ਨਹੀ ਐ।
ਹਾਂਜੀ -ਹਾਂਜੀ ਸਹੀ ਕਿਹਾ ਤੁਸੀਂ ਤੇ ਤੁਹਾਡੇ ਬੱਚੇ ਫੋਨ ਟੀ ਵੀ ਵੇਖਦੇ ਨੇ ਬੜਾ
ਹਾਂਜੀ ਕਿਤਨਾ ਨੀ ਹੈ ਕਿਤਨਾ ਨੀ ਹੈ ਮਤਲਬ ਅਹ ਮੈਂ ਕਿਸੇ ਟੀਵੀ ਚੋਂ ਪਿੰਸ ਵਗੈਰਾ ਕੱਢ ਦੇਣੀ ਕਦੇ ਰਿਮੋਟ ਸੈਲ ਵਗੈਰਾ ਨਿੱਕਾ ਬੱਚਾ ਨੂੰ ਪਤਾ ਨੀ ਇਤਨਾ ਕੋਈ ਚੀਜ਼ ਦੇ ਕੇ ਉਹਨੂੰ ਬਿਠਾਤਾ ਜਾਂ ਕੋਈ ਗੇਮ ਉਹਨੂੰ ਉਹਦੇ ਨਾਲ ਗੇਮ ਖੇਡ ਦੀ ਕੁਛ
ਨਹੀਂ ਸਾਡੇ ਬੱਚੇ ਬੜਾ ਫੋਨ ਵੇਖਦੇ ਨੇ ਉਹਨਾਂ ਨੂੰ ਬਾਹਰ ਕਹੀਏ ਬਾਹਰ ਖੇਡਣ ਚੱਲੇ ਜਾਓ ਤਾਂ ਉਹਨਾਂ ਨੇ ਅੰਦਰ ਆ ਕੇ ਫ਼ੋਨ ਦੇਖਣਾ ਜੇ ਅਸੀਂ ਕਹੀਏ ਬਾਹਰ ਚਲੇ ਜਾਓ ਅੰਦਰ ਅੰਦਰ ਬਹਿ ਜਾ ਤਾਂ ਉਹਨਾਂ ਨੂੰ ਫੋਨ ਟੀ ਵੀ ਚਾਹੀਦਾ ਉਹਨਾਂ ਨੂੰ ਬਹੁਤ ਜ਼ਿਆਦਾ ਟੀ ਵੀ ਵੇਖਦੇ ਨੇ ਤਾਂ ਟੀ ਵੀ ਵੀ ਵੇਖਦੇ ਨੇ ਫੋਨ ਵੀ ਬੜਾ ਵੇਖਦੇ ਨੇ ਉਹ ਤਾਂ
ਹਾਂ ਇਹਨਾਂ ਨੂੰ ਪਤਾ ਹੈ ਆਈਸਾਈਡ ਤੇ ਬਹੁਤ ਜ਼ਿਆਦਾ ਫ਼ਰਕ ਪੈਂਦਾ ਹੈ। ਇਹ ਤੇ ਨਾ ਅੱਖਾਂ ਦੇ ਰੋਸ਼ਨੀ ਵਗੈਰਾ ਹੋ ਗਈ ਜਿਹੜੀ ਰੇਟੀਨਾ ਅੱਖਾਂ ਨੂੰ ਖ਼ਰਾਬ ਕਰਦਾ ਐ ਬਹੁਤ ਦਿੱਕਤ ਕਰਦਾ ਅੱਗੇ ਜਾ ਕੇ, ਪਰ ਬੱਚੇ ਮੰਨਦੇ ਨਹੀਂ ਐ।
ਹਾਂਜੀ-ਹਾਂਜੀ, ਸਹੀ ਕਿਹਾ।
ਉਹਨਾਂ ਨੂੰ ਜਿਨਾ ਮਰਜ਼ੀ ਕਹਿ ਲਓ, ਉਹਨਾਂ ਦੀ ਰੋਟੀ ਤਾਂ ਅਂੰਦਰ ਜਾਏਗੀ ਜੇ ਟੀ ਵੀ ਦੇਖਣਗੇ ਜਾ ਫੋਨ ਹੱਥ 'ਚ ਹੋਏਗਾ।
ਹੂੰ ਹਾਂਜੀ ਸਹੀ ਕਿਹਾ ਤੁਸੀਂ ਬਿਲਕੁਲ।
ਸਾਡੇ ਬੱਚੇ ਰੋਟੀ ਖਾਂਦੇ, ਟੀ ਵੀ ਚ ਕਾਰਟੂਨ ਲਗਾ ਦੋ ਜਾ ਫੋਨ ਦੇ ਵਿੱਚ ਕੋਈ ਗੇਮ ਦੇ ਦੋਤਾਂ ਰੋਟੀ ਅੰਦਰ ਜਾਂਦੀ ਏ। ਨਹੀਂ ਤੇ ਇਸ ਤਰਾਂ ਜਾਂਦੀ ਹੈ।
ਨਾ ਰੋਟੀ ਜੱਦ ਜਾਂਦੀ ਹੀ ਨੀ ਇਸ ਤਰ੍ਹਾਂ ਦੇ ਨਾਲ ਤਾਂ
ਹਾਂਜੀ।
ਹੋਰ ਤੁਸੀਂ ਕੀ ਕਰ ਰਹੇ ਹੋ, ਅੱਜ-ਕੱਲ੍ਹ।
ਅਸੀਂ ਕੁਛ ਵੀ ਨੀ, ਗਰਮੀ ਇਤਨੀ ਹੈ ਬਾਹਰ ਜਾਣ ਦਾ ਕੋਈ ਓਈ ਨੀ ਹੈ ਬਸ ਘਰ ਦੇ ਮਾੜੇ-ਮੋਟੇ ਕੰਮ ਵਗੈਰਾ ਕੀਤੇ, ਬੱਚੇ ਨਾਲ ਥੋੜੀ ਪੜ੍ਹਾਈ ਵਗੈਰਾ ਕਰਵਾਈ ਬੱਚੇ ਨੂੰ। ਹਾਂਜੀ-ਹਾਂਜੀ।
ਬਸ-ਬਸ, ਹੁਣੇ ਹੀ ਮੈਂ ਕਾਕਾ ਵ ਫੋਨ-ਫੋਨ ਖੋਇਆ ਵੈ, ਮੈਂ ਕਿਹਾ ਮੈਨੂੰ ਫੋਨ ਦੇ ਦੇ ਮੈਂ ਫੋਨ ਤੇ ਮੈਂ ਗੱਲ ਕਰਨੀ ਹੈ। ਬਸ ਫੋਨ ਖੋਇਆ ਨਾਲ ਹੀ ਬਾਹਰ ਸਾਇ ਕਲ ਲੈ ਕੇ ਬਾਹਰ ਚਲਾ ਗਿਆ ਹੋਣਾ।
ਨਾਲ ਹੀ ਬਾਹਰ ਚਲਾ ਗਿਆ ਸਾਈਕਲ ਲੈ ਕੇ, ਹੁਣ ਮੈਨੂੰ ਕਹਿ ਗਿਆ ਮੰਮੀ ਮੈਂ ਆ ਰਿਹਾ ਵਾਂ ਦੋ ਕੁ ਮਿੰਟ ਬਾਅਦ ਮੈਂ, ਨਾਲ ਹੀ ਫੋਨ ਦੇ ਦੇਣਾ।
ਅੱਛਾ-ਅੱਛਾ, ਨਾ-ਨਾ ਥੋੜਾ ਬਹੁਤ ਨਾ ਬੱਚੇ ਦਾ ਟੀ ਵੀ ਦੇਖਣਾ, ਫੋਨ ਘੱਟ ਕਰਾਓ ਕਿਉਂਕਿ ਬਹੁਤ ਜਾਦਾ ਦਿੱਕਤ ਹੁੰਦੀ ਏ ਬੱਚਿਆਂ ਚ, ਛੱਡਦੇ ਨੀ ਹੈ ਬਾਹਰ ਵੀ ਜਾਓ ਦਿੱਕਤ ਸਾਨੂੰ ਪੈਂਦੀ ਹੈ ਨਾ ਫੇਰ ਕਦੇ ਕੋਈ ਐਪ ਡਾਊਨਲੋਡ ਹੋਈ ਹੁੰਦੀ ਹੈ ਕਦੀ ਕੋਈ ਗੇਮ ਦੀ ਐਪ ਡਾਨਲੋਡ ਹੋਈ ਹੁੰਦੀ ਆ।
ਹਾਂ, ਬਿਲਕੁਲ ਸਹੀ ਕਿਹਾ।
ਹਾਂ ਹੁਣ ਬਸ ਫਿਰ ਫੋਨ ਵੀ ਹੈਂਗ ਹੁਣੇ ਸ਼ੁਰੂ ਹੋ ਜਾਂਦੇ ਆ।
ਆਹ ਮੇਰੇ ਫੋਨ ਚ ਤੇ ਇਨਿਆ ਗੇਮਾਂ ਚੱਲਦੀਆਂ ਪਈਆਂ ਨੇ ਮੇਰੇ ਫੋਨ ਚ, ਮੇਰਾ ਫੋਨ ਰੋਜ਼ ਹੀ ਹੈਂਗ ਹੁੰਦਾ ਹੁਣ।
ਹਾਂ ਤਾਂ ਅਸੀਂ ਤੇ ਗੇਮਾਂ ਦਾ ਫੋਨ ਹੈਂਗ ਬੱਚੇ ਸਮਝਦੇ ਨੀ ਏ ਉਹਨਾਂ ਨੂੰ ਗੇਮ ਖੇਡਣ ਚ ਮਜ਼ਾ ਆਉਂਦਾ ਆ।
ਹੰਮ।
ਕਰਕੇ
ਕੁ ਨਹੀਂ ਕਰ ਸਕਦੇ ਬੱਚਿਆਂ ਨਾਲ ਤੇ ਹੋਰ ਤੁਸੀਂ ਤੁਹਾਡੇ ਬੱਚੇ, ਕਿੱਥੇ।
ਸਾਡੇ ਬੱਚੇ ਖੇਲਦੇ ਹੈ ਉਨੂੰ ਇਤਨਾ ਫੋਨ ਦਾ ਨਹੀਂ ਹੈ, ਮੈਂ ਉਹਨੂੰ ਇਤਨਾ ਫੋਨ ਦਾ ਪਾਇਆ ਹੀ ਨਹੀਂ ਹੈ, ਕਦੀ ਕਬਾਰ ਮੈਂ ਕੋਈ ਕੰਮ ਕਰ ਰਹੀ ਹਾਂ ਤਾਂ ਮਤਲਬ ਮੈਂ ਉਹਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਮੈਂ ਨੂੰ ਫੋਨ ਥੋੜੀ ਦੇਰ ਲਈ ਲਾ ਦਿੰਦੀ ਹਾਂ, ਨਹੀਂ ਤੇ ਉਹਨੂੰ ਇਤਨਾ ਫੋਨ ਦਾ ਨੀ ਹੈ।
ਅੱਛਾ।
ਹਾਂ ਫਿਰ ਮੈਂ ਫੋਨ ਲੈ ਲੈਂਦੀ ਆ ਫਿਰ ਦੇ ਦਿੰਦੀ ਆ, ਆਪਣੇ-ਆਪ ਹੀ ੳਨੂੰ ਕਹੋ ਨਾ ਮੈਂ ਅੱਧੇ ਘੰਟੇ ਬਾਅਦ ਫੋਨ ਲੈ ਲਵਾਂਗੀ, ਕਹਿੰਦੀ ਠੀਕ ਹੈ ਲੈ ਲਿਓ ਅੱਧੇੰ ਘੰਟੇ ਬਾਦ ਆਪਣੇ-ਆਪ ਹੀ ਫੋਨ ਰੱਖ ਦਿੰਦੀ ਹੈ।
ਨਹੀਂ-ਨਹੀਂ, ਸਾਡੇ ਬੱਚੇ ਤਾਂ ਬਹੁਤ ਗੰਦੇ ਨੇ ਉਹ ਦਾ ਦਿੰਦੇ ਹੀ ਨਹੀਂ ਉੱਪਰ ਤੋ ਜਬਾਨ ਲੜਾਉਂਦੇ ਨੇ।
ਹਾਂ ਨਹੀਂ ਸਾਡੀ ਨੀ ਹੈ, ਸਾਡੀ ਇਹਨੂੰ ਕਹਿ ਦੋਣਾ ਕਿ ਮੈਂ ਥੋੜੀ ਦੇਰ ਬਾਦ ਆਪਣੇ-ਆਪ ਫੋਨ ਲੇ ਲਾਂਗੀ ਕਹੇਗੀ ਕਿ ਹਾਂ ਠੀਕ ਹੈ ਲੈ ਲੋ ਫੋਨ।
ਅੱਛਾ, ਨਹੀਂ ਸਾਡੇ ਤਾਂ ਮਾਰਨ ਲੱਗ ਜਾਂਦੇ ਨੇ ਦੂਜਿਆਂ ਨੂੰ। ਉਹ ਕਹਿੰਦੇ ਉਹ ਬੱਚਾ ਵੇਖਦਾ ਪਿਆ ਮੈਂ ਕਿਊ ਨਾ ਵੇਖਾਂ।
ਹਾਂ ਨਹੀਂ, ਸਾਡਾ ਹਜੇ ਇੱਕੋ ਹੀ ਹੈ ਨਾ ਤਾਂ ਕਰਕੇ ਆਪਣੇ-ਆਪ ਗੱਲ ਮੰਨ ਲੈਂਦਾ ਹੈ।
ਅੱਛਾ, ਨਹੀਂ ਮੇਰੀ ਦਰਾਣੀ ਦੇ ਵੀ ਦੋ ਮੁੰਡੇ ਦੋ ਬੱਚੇ ਨੇ ਨਾ ਮੇਰੇ ਵੀ ਦੋ ਬੱਚੇ ਨੇ ਇਸ ਕਰਕੇ ਫਿਰ ਆਪਸ ਲੜਦੇ ਬੜਾ ਨੇ ਫੋਨਾਂ ਪਿੱਛੇ।
ਮੰਗਦਾ ਹੀ ਏ ਚੀਜ਼। ਹੋਰ ਗਰਮੀ ਹੈ ਉਹ
ਕੀ ਕਰ ਰਹੇ ਔ। ਗਰਮੀ, ਗਰਮੀ ਤੇ ਹੈ ਵੇ।
ਬੋਤ ਜੈਦਾ ਗਰਮੀ ਐ, ਧੁੱਪ ਵੀ ਇਤਨੀ ਜੈਦਾ। ਕਿਧਰੇ ਬਾਜ਼ਾਰ ਜਾਂਨ ਦਾ ਬਾਰ ਜਾਨ ਦਾ ਇਨਸਾਨ ਦਾ ਉਹੀ ਨ੍ਹੀ ਹੈ। ਔਰ ਐ ਧੁਲ ਧੂੰਆਂ, ਗੱਡੀਆਂ ਦੀ ਧ ਧੂੰਆਂ ਇਤਨਾ ਆ।
ਹੂੰ।
ਬੰਦਾ ਬਾਰ ਕੀ ਜਾਏ।
ਹਾਂ, ਬਿਕੁਲ ਸਹੀ ਕਿਆ ਤੁਸੀਂ ਵੀ। ਗਰਮੀ ਵੀ ਏਨ ਨੀ ਏਨਾ ਬੱਚਿਆਂ ਨੂੰ ਮੈਂ ਕਿਆ ਅੰਦਰ ਕਿੰਨਾ ਕ ਅੰਦਰ ਬਿਠਾ ਦੀਐ।
ਓਹ ਤੇ ਹੈ ਈ ਐ।
ਬੱਚੇ ਤੇ ਏਸ ਤਰਾਂ ਨੇ ਜਾਣ ਜਾਣ ਕੇ ਪਾਣੀ ਮੰ
ਹਾਂ ਤੇ ਸਈ ਪਾਣੀ ਵੀ ਦੇ ਤਾਂ ਕਰ ਗਰਮੀ ਇਤਨੀ ਐ ਬੰਦਾ ਬੱਚਾ ਮਿੰਟ ਮਿੰਟ ਬਾਦ ਬੰਦੇ ਨੂੰ ਪਿਆਸ ਲੱਗ ਜਾਂਦੀ ਐ। ਮਿੰਟ ਮਿੰਟ ਬਾਦ ਬੱਚੇ ਨੂੰ ਪਿਆਸ ਪਤੈ ਬਚ ਚਯਾ।
ਆਹ ਬਾਰ ਬਾ ਪਾਣੀ ਮੰਗਦੇ ਨੇ ਵਾਰ ਵਾਰ। ਓਹ ਵੀ
ਹਾਂ। ਗਮੀ ਇਤਨੀ ਹੈ ਨਾ।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
ਨਹੀਂ-ਨਹੀਂ। ਇੰਨਾ ਠੰਡਾ ਪਾਈ ਨਾ ਦਿਆ ਕਰੋ ਉਹਨੂੰ। ਸਾਨ ਕਰਦਾ ਐ। ਮਿਡੀਯਮ ਪਾਣੀ ਹੋਏ ਨਾ ਤਾਂ ਨੁਕਸਾ ਨੀ ਕਰਦਾ ਕਿਉਂਕਿ ਬ ਚਾ ਬਾਹਰੋਂ ਆਂਦਾ ਐ ਗਰਮੀ ਦੇ ਵਿੱਚੋਂ। ਹਾਂ ਬੱਚੇ ਗਰਮੀ ਦੇ ਵਿੱਚੋਂ ਆਂਦਾ ਤੇ ਫੇਰ ਤਾਂ ਕਰਕੇ ਨੁਕ ਸਾਨ ਦਿੰਦਾ ਐ ਪਾਣੀ ਨੂੰ ਠੰਡਾ। ਪੇਟ ਈ ਖਰਾਬ ਕਰਦਾ ਐ ਹੋਰ ਤੇ ਕੁਛ ਨੀ ਹੈ, ਹੱਡੀਆਂ ਚ ਗੋਡਿਆਂ ਗੁਡਿਆਂ ਚ ਵੜਦਾ ਐ ਫੇਰ ਵੱਡੇ ਹੋ ਕੇ ਦਿੱਕਤ ਪੈਂਦੀ ਐ। ਤਾਂ ਤੇ ਅੱਜ-ਕੱਲ ਜੇੜੇ ਵੱਡੇ ਬੰਦ ਦੇ ਆ ਉਹ ਜ ਤਾਂ ਗੁੜਨ ਹੁੰਦੇ ਆ ਕਿ ਸਾਡੇ ਗੋਡੇ ਪੀੜ ਐ।
। ਸੁਣਦੇ ਈ ਨੀ ਬੱਚ ਜਾ ਹੁਣ ਪਾਣੀ ਠੰਡਾ-ਠੰਡਾ ਪਾਣੀ ਦੇ ਕੇ ਆਈ ਆਂ ਉਹਨਾਂ ਨੂੰ ਹੁਣ।
ਬਸ।
ਪਾਣੀ ਮੰਗਦੇ ਨੇ ਠੰਡਾ ਬਰਫ ਪਾਣੀ ਉਹਨਾਂ ਨੇ ਪਾਣੀ ਚਾਹੀਦਾ ਹੁੰਦਾ।
ਹਾਂ, ਓਹ ਤੇ ਹੈ।
ਮ ਕਹਿਣਾ ਵੀ ਤੇ ਨਹੀ ਨਾ ਮੰਨਦੇ ਐ। ਆਹੋ।
ਸੁਨਦੇ ਹੈ ਨਹੀਂ ਹੈ ਬੱਚੇ, ਪੀਨਾ ਠੰਡਾ ਹੀ ਹੈ।
ਹੂੰ, ਠੰਡਾ ਹੀ ਪਾਣੀ ਮੰਗਦੇ ਨੇ, ਹੁਣ ਆਏ ਨੇ ਬਰਫ਼ ਨੂੰ ਪਾਣੀ ਮੂੰਹ ਲਾ ਕੇ ਫਟਾਫਟ ਪਾਣੀ ਪੀ ਕੇ ਚਲੇ ਗਏ ਨੇ, ਉਹ ਕਹਿੰਦੇ ਸਾਨੂੰ ਗਰਮੀ ਲੱਗਦੀ ਐ। ਹੁਣ ਤੁਸੀਂ ਬਾਹਰ ਖੇਡਣ ਨਾ ਜਾਓ। ਹ
ਛੇ
ਕਹਿਣਾ ਨੀ ਮੰਨਦੇ ਉਹਨੇ ਸਾਨੂੰ ਜਿਨਾ ਮਰਜ਼ੀ ਬੋਲੀ ਜਾੳ।
ਬਸ ਬਸ ਬੱਚਿਆਂ ਨੇ ਮੰਨਾ ਨੀ ਉਹਨੇ ਕਰਨੀ ਅਪਣੀ ਆ।
ਹਾਂਜੀ, ਉਹੀ ਹੀ ਤਾਂ ਗੱਲ ਆ।
ਕਹਿਣਾ ਮ ਨਾ ਹੀ ਉਹਨਾਂ ਨੇ।
ਸਾਰੇ- ਸਾਰੇ ਦਿਹਾੜੀ ਨੇ ਬੱਚਿਆਂ ਨੇ ਟੀ ਵੀ ਦੇਖਣਾ, ਫੋਨ ਛੁੱਟਿਆਂ ਆ ਗਰਮੀ ਹੈ। ਸਾਰੀ- ਸਾਰੀ ਦਿਹਾੜੀ ਆ, ਟੀਵੀ ਫੋਨ ਆ। ਬਹੁਤ ਜਿਆਦਾ ਹੋ ਜਾਂਦਾ ਹੈ।
ਬੱਚੇ ਨਾ ਅੱਜ ਦੇ ਬੱਚੇ ਨਾ ਸ਼ਰਾਰਤੀ ਬੜੇ ਨੇ ਨਾ। ਇਕੱਲਾ ਬੱਚਾ ਰਹਿ ਜਾਂਦਾ ਵੇ। ਦੋ ਇਕੱਠੇ ਬੱਚੇ ਨਹੀਂ ਰਹ ਸਕ
ਸਕਦੇ ਉਹ ਕੀਤਾ ਤਾਂ ਮੈਂ ਵੀ ਉਹੀ ਕਰਨਾ ਆ। ਉਹਨੇ ਟੀ ਵੀ ਦੇਖਿਆ ਤੇ ਹੁਣ ਮੇਰੀ ਟੀ ਵੀ ਵੇਖਣ ਦੀ ਵਾਰੀ ਆ ਉਹਨੇ ਫੋਣ ਮੈਂ ਤਾਂ ਹੁਣ ਮੇਰੀ ਫੋਨ ਲੈਨ ਦੀ ਵਾਰੀ ਐ।
ਹਾਂ ਸਬ ਇਂਜੇ ਬਸ ਰੀਸੋ ਰੀਸ ਕਰਦੇ ਰਹਿੰਦੇ ਨੇ ਕੰਮ ਔ।
ਆਹ ਉਹ ਤੇ ਹੈ ਹੀ ਆ।
ੳਹਨਾ ਨੇ ਰੀਸ ਇਹਨਾਂ ਨੇ ਪ੍ਰਦਾਨ ਕੀਤੀ ਦੀ ਨਾ।
ਹਮ।
ਹ ਹੁਣ ਗਰਮ ਬਾਹਰ ਜਾਂਦੇ ਨੇ, ਫੇਿਰ ਲੋਕਾਂ ਨੂੰ ਫਿਰ ਬੱਚਿਆਂ ਨੂੰ ਮਾਰ- ਮਾਰ ਕੇ ਆਉਂਦੇ ਨੇ, ਅੰਦਰ ਬਿਠਾ ਅੰਦਰ ਫੋਨ ਟੀ ਵੀ ਚਲਾਉਂਦੇ ਨੇ। ਬੱਚਾ ਸੋਚਦੇ ਵੀ ਸੀ ਬੱਚਿਆਂ ਨੂੰ ਕਿੱਥੇ ਪਾ ਦੀ ਹੈ, ਹੁਣ ਕਿੱਥੇ ਪਾਈ ਹੈ। ਗਰਮੀ ਇੰਨੀ ਹੁੰਦੀ ਹੈ। ਬੱਚੇ ਕਿੱਥੇ ਜਾਣ ਜਾ ਵੀ ਨੀ ਸਕਦੇ ਆ।
ਨਾ -ਨਾ ਗਰਮੀ ਇਤਨੀ ਹੈ। ਨਾਲੇ ਘਰ ਬੈਂ ਕੇ ਹੁਨ ਬੱਚੇ ਕਰਨ ਵੀ ਕੀ। ਛੁੱਟਿਆਂ ਆਏ।
ਹਮ, ਵਾਲੀ ਗੱਲ ਤਾਂ ਸਹੀ ਹੈ, ਹੁਣ ਮੈਂ ਇਦੇ ਪਾਪਾ ਨੂੰ ਕਿਹਾ ਮੈਂ ਹੁਣ ਹਜੇ ਤੇ ਛੁੱਟਿਆਂ ਦੀ ਸ਼ੁਰੂਆਤ ਹੋਈ ਹੈ ਬੱਚ ਬੱਚਿਆਂ ਦੀ ਤੇ ਬੱਚਿਆਂ ਨੂੰ ਕਿੱਥੇ ਪਾ ਦਿੰਦੇੇ ਆ। ਕਹਿੰਦੇ ਵੇਖ ਲਓ। ਥੇ ਪਾ ਸਕਦੇ ਪਾ ਦੋ। ਉਹ ਵੀ ਇਹ ਨਾ ਸਾਰਾ ਦਿਨ ਤਾਂ ਇਹਨਾਂ ਨੇ ਘਰ ਹੀ ਰਹਿਣਾ ਫੇਰ ਵੀ ਜਿੱਥੇ ਪਾਉਣਾ ਵੀ ਹੈ ਉਹ ਵੀ ਚਾਰ ਤੋਂ ਛੇ ਪਾਉਣਾ। ਫ ਦੋ ਘੰਟੇ ਫੇਰ ਬੱਚੇ ਘਰ ਬਹਿ ਜਾਣਾ। ਹੋਰ ਵੈਸੇ ਕਹਿੰਦੇ ਆ ਦੋ ਘੰਟੇ ਤਾਂ ਰਹਿ ਗਏ ਨੇ, ਘਰ ਹੀ ਬਿਠਾਓ ਬੱਚੇ
ਹਾਂ ਤੁਸੀਂ ਰਹਿੰਦੇ ਸ਼ਾਮ ਹੋਈ ਜਾਂਦੀ ਹੈ।
ਹਾਂਜੀ ਹਾਂ ਹੋਰ ਦੋ ਘੰਟੇ ਬੱਚੇ ਕੀ ਕਰ ਲੈਣਗੇ, ਪਹਿਲੇ ਛੱਡਣ ਜਾਓ ਫੇਰ ਉਹਨਾ ਨੂੰ ਛੇ ਵਜੇ ਲੈਣ ਆਓ।
ਹਾਂ, ਉਹ ਵੀ ਡਿਊਟੀ ਹੈ ਜਾ ਦੀ ਛੱਡ ਕੇ ਆਣ ਦੀ ਲੈ ਕੇ ਆਣ ਦੀ
ਜਾਂਦੇ ਆ
ਆਹੋ, ਮਾਵਾ ਦੀ ਹੁੰਦੀ ਹੈ
ਉਹ ਪਿਓ ਤੇ ਕੰਮ ਕਰਦੇ ਨੀ, ਹੈ ਮਾਵਾਂ ਦੀ ਪੱਕੀ ਡਿਊਟੀ ਬਣਦੀ
ਆਹੋ ਉਹ ਵੀ ਮਾਵਾ ਹੁੰਦੀ, ਆ ਲੈ ਕੇ ਲਿਆਣਾ, ਛੱਡ ਕੇ ਆਉਣਾ
ਲੈਕੇ ਹਾਂ ਉਹ ਵੀ ਮਾਵਾ ਦੀ ਡਿਊਟੀ ਐ
ਹਾਂ
ਤੁਸੀਂ ਕਿੱਥੇ ਪਾਉਣਾ ਵੇ
ਐ ਕੁਛ ਨੀ ਪਾਣਾ ਇਹ ਤੇ ਛੋਟੀ ਹੈ ਮੇਰੀ ਕੁੜੀ ਨਰਸਰੀ ਹੈ ਅੱਜ ਆਪਣਾ ਸਕੂਲ ਵਗੈਰਾ ਜਾ ਰਹੀ ਹੈ। ਬਾਕੀ ਟਿਊਸ਼ਨ ਲਵਾਈ ਨੀ ਪਿੱਛੇ ਲਵਾਈ ਸੀ ਤਿੰਨ ਚਾਰ ਮਹੀਨਿਆਂ ਲਈ ਉਸ ਤੋਂ ਬਾਅਦ ਨੀ ਲਗਵਾਈ ਕਿਉਂਕਿ ਬੱਚਾ ਪੜ੍ਹਦਾ ਇੰਨਾ ਹੈ ਨੀ, ਸਕੂਲੋਂ ਆਉਂਦਾ ਬਾ ਥੱਕ ਜਾਂਦਾ ਹੈ। ਨਾਲੇ ਹਜੇ ਹੈਵੀ ਛੋਟੀ ਤੇ ਹੇ ਆਪਣਾ ਸਕੂਲ ਜਾਂਦੀ ਆ ਸਕੂਲੋ ਆ ਕੇ ਖਾ ਪੀ ਕੇ ਸੋ ਜਾਂਦੀ ਹੈ ਟਾਈਮ ਹਣ ਲੱਗਦਾ ਨੀ ਹੈ ਟੀ ਵੀ ਦੇਖਣ ਦਾ ਫਿਰ ਉੱਠਦੀ ਹੈ। ਮ ਦੋ ਤਿੰਨ ਘੰਟ ਬਾਅਦ ਟੀ ਵੀ ਦੇਖਿਆ ਦੇਖਿਆ ਇਹਨੂੰ ਮੈਂ ਉੱਪਰ ਘੁੰਮਣ ਲੈਂਦੀ ਥੋੜੀ ਬਹੁਤ ਹੀ ਐਕਸਰਸਾਈਜ਼ ਹੋ ਜਾਂਦੀ ਹੈ। ਇਹ ਦੀ ਆਪਣੇ ਹੱਕ ਚ ਲਉਂਦੀ ਹੈ। ਟਿਊਸ਼ਨ ਤੇ ਸਕੂਲ ਦਾ ਕੰਮ ਕਰਦੀ ਹੈ। ਤੇ ਰਾਤ ਪੈਂਦੀ ਆਪਣਾ ਖਾ ਪੀ ਕੇ ਸੋ ਜਾਂਦੀ ਹੈ
ਹੂੰ
ਆਹੋ ਜੇ ਤਾਂ ਬਿਜੀ ਸ਼ਡਿਊਲ ਹੈ ਨਾ, ਤਾਂ ਕਰਕੇ ਹੂੰ
ਹਾਂ ਬੱਚਿਆਂ ਦਾ ਸ਼ਡਿਊਲ ਵੀ ਤਾਂ ਖਰਾਬ ਹੋ ਜਾਂਦਾ ਨਾ
ਜ ਮੇਰੇ ਹਿਸਾਬ ਨਾਲ ਮਹੀਨਾ ਇਨਾ ਖਰਾਬ ਫਿਰ ਥੋੜਾ ਬਦਲਾਵਾਂ ਵੀ ਥੋੜਾ ਹਦੀ ਫਹ ਸਕੂਲ ਜਿਹੜਾ ਲੋੜ ਭੱਜ ਨੀ ਹੈ ਆਰਾਮ ਨਾਲ ਉੱਠਦੇ ਆ
ਹਮ ਮੈਂ ਵੀ ਵੈਸੇ ਅਸੀਂ ਮੈਂ ਵੀ ਉੱਠਣੀ ਅੱਠ ਵਜੇ ਉੱਠ ਜਾਂਦੀ ਹਾਂ
ਹਾਂ
ਫੇਰ ਵੀ ਕਹਿੰਦੇ ਨੇ ਮੰਮੀ ਡੈਡੀ ਬੜੇ ਲੈਟ ਉਠਦੇ ਹੋ ਹੂੰ ਚਲੋ ਫੇਿਰ, ਚਲੋ ਠੀਕ ਹੈ, ਹ ਮੈਂ ਵੀ ਕਿਸੇ ਨੂੰ ਦੇਖਣੀ ਆ ਬੱਚੇ ਬੱਚੇ ਵੇਖ ਲਿਓ ਠੀਕ ਹੈ ਬਾਏ